ਹੋਰ ਕੀ ਹਾਲ ਹੈ।
ਹਾਂਜੀ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ।
ਸਭ ਵਧੀਆ ਜੀ ਹੋਰ ਕੀ ਕਰੀ ਜਾਂਦੇ।
ਬਸ ਰੋਟੀ ਖਾ ਕੇ ਹਠੇ ਦੁਪਹਿਰ ਦੀ ਤੁਸੀਂ ਦੱਸੋ।
ਹਾਂ ਹਾਂਜੀ ਮੈਂ ਜੀ ਹੁਣ ਲੰਚ ਕਰਕੇ ਹਟਿਆ ਹੁਣ ਦੁਪਹਿਰ ਦਾ।
ਅੱਛਾ ਜੀ ਕੀ ਬਣਿਆ ਸੀ ਅੱਜ।
ਅੱਜ ਅਸੀਂ ਆਪਣਾ ਆਲੂ ਗੋਭੀ ਦੀ ਸਬਜ਼ੀ ਨਾਲ ਦਹੀਂ ਸੀ। ਆ ਰੋਟੀ।
ਸਹੀ ਹੈ। ਸੁੱਕੀ ਸਬਜ਼ੀ ਨਾਲ ਦਹੀਂ ਵਧੀਆ ਲੱਗਦਾ।
ਹਾਂਜੀ ਸੁੱਕੇ ਸੱਜਾਂ ਤੇ ਹੀ ਵਧੀਆ ਲੱਗਦਾ ਸੀ।
ਹਾਂਜੀ ਅਸੀਂ ਤਾਂ ਸ਼ਿਮਲਾ ਮਿਰਚ ਬਣਾਈ ਸੀਗੀ।
ਅੱਛਾ ਜੀ।
ਹਾਂਜੀ ਚਲੋ ਅੱਜ ਅਸੀਂ ਸਮੇਂ ਦੀ ਕਦਰ ਬਾਰੇ ਗੱਲ ਕਰੀਏ।
ਹਾਂਜੀ।
ਹਾਂਜੀ ਮੈਨੂੰ ਦੱਸੋ ਸਮੇ ਦੀ ਕਦਰ ਪਓ ਜ਼ਰੂਰੀ ਹੈ।
ਸਮੇਂ ਦੀ ਕਦਰ ਨਾ ਆਪਣਾ ਹੈਲੋ।
ਹੈਲੋ।
ਮੈਡਮ ਆਵਾਜ਼ ਨੀ ਆ ਰਹੀ ਹੈਲੋ।
ਹਾਂਜੀ।
ਹਾਂਜੀ ਹੋਣ ਆਈ ਹੈ ਜੀ ਹਾਂਜੀ ਤੁਸੀਂ ਕੀ ਕਹਿ ਰਹੇ ਸੀ।
ਮੈਂ ਕਿਹਾ ਸਮੇਂ ਦੀ ਕਦਰ ਬਾਰੇ ਤੁਹਾਡੇ ਕੀ ਵਿਚਾਰ ਆ ਕਰਨੀ ਚਾਹੀਦੀ ਆ ਜਾਂ ਸਮਾਂ ਗਵਾਉਣਾ ਵੀ। ਵਧੀਆ ਗੱਲ ਹੁੰਦੀ ਆ।
ਨਹੀਂ ਨਹੀਂ ਸਮਾਂ ਬਣਾਉਣਾ ਬਹੁਤ ਵਧੀਆ ਗੱਲ ਹੈ ਆਪਣਾ ਸਮੇ ਦੇ ਵਿੱਚ। ਕਦਰ ਕਰਨੀ ਚਾਹੀਦੀ ਹੈ। ਜੀ ਹਨਾ ਸਮੇਂ ਦੇ ਹਿਸਾਬ ਨਾਲ ਕਿਦਾਂ ਕਿ। ਕੁਛ ਵੀ ਲਾ ਲਓ ਕੋਈ ਵੀ ਚੀਜ਼ ਨੂੰ ਫੜ ਕੇ ਚੱਲੋ ਜਿਵੇਂ ਕੋਈ ਸਿਆਣਾ ਬੰਦਾ ਕੋਈ ਗੱਲ ਕਰਦਾ ਹਨਾ। ਸਮ ਉਹਨਾਂ ਦੀ ਕੋਈ ਜੇ ਸਿਆਣਪ ਵਾਲੀ ਕੋਈ ਗੱਲ ਹੁੰਦੀ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹਨਾ।
ਹਾਂਜੀ।
ਹਾਂਜੀ।
ਹਾਂਜੀ ਸਮਾਂ ਬਹੁਤ ਹੀ ਕੀਮਤੀ ਹੁੰਦਾ ਕਹਿੰਦੇ ਨਾ ਵੀ ਜਿਹੜਾ ਇੱਕ ਵਾਰ ਸਮਾਂ। ਲੰਘ ਜਾਂਦਾ ਮੁੜ ਕੇ। ਵਾਪਿਸ ਨਹੀਂ ਆਉਂਦਾ ਹੈਲੋ ਆ ਰਹੀ ਆਵਾਜ਼।
ਹੈਲੋ। ਹਾਂਜੀ।
ਹਾਂਜੀ, ਮੈਂ ਕਿਆ ਸਮਾਂ ਬਹੁਤ ਜ਼ਰੂਰੀ ਹੁੰਦਾ। ਹੁਨ ਕਲੀਅਰ ਆ। ਹੈਲੋ, ਹੈਲੋ, ਹੈਲੋ, ਹੈਲੋ,
ਹਾਂਜੀ ਹਾਂਜੀ।
ਯਾਰ ਕੀ ਆ ਚੱਲਦੀ ਨੀ।
ਹੁਣ ਆਈਏ ਤੁਹਾਡੇ ਕਲੀਅਰ ਆ ਗੀ। ਹੈਲੋ। ਹੈਲੋ,
ਹੈਲੋ,
ਹਾਂਜੀ ਹਾਂਜੀ, ਮੈਡਮ ਆਈ ਆਵਾਜ਼।